ਹੈਲੋ
ਹੈਲੋ
ਹਾਂ
ਕੀ ਬੋਲ ਰਹੀ ਆ ਸੁੰਲੀਆ
ਬਹੁਤ ਜ਼ਰੂਰੀ ਹੈ ਇਸ ਲਈ ਨੀਂਦ ਆਵੇ ਨਾ ਆਵੇ ਮੈਂ ਅੱਖਾਂ ਬੰਦ ਕਰ ਲੈਂਦੀ ਹਾ
ਸਣਾ ਜ਼ਰੂਰੀ ਹੈ ਪਰ ਨ ਨਹੀਂ ਆਉਂਦੀ ਤਾਂ ਮੈਂ ਕੁਛ ਨਹੀਂ ਕਰਦੀ ਅਤੇ ਮੈਂ ਅੱਖਾਂ ਹੀ ਦੋ ਮਿੰਟ ਬੰਦ ਕਰ ਲੈਂਦੀ ਹਾਂ
ਹਾਂ ਹਾਂ ਹਾਂ ਮੈਂ ਵੀ ਸੁਣਾਇਆ ਸੀ ਲੇਕਿਨ ਅੱਜ ਕੱਲ ਚ ਆ ਜਾਂਦੀ ਆ ਤੇ ਅੱਜ ਨਹੀਂ ਸੁਤੀ ਇਸ ਲਈ ਪਤਾ ਹੈ ਤੁਹੀ ਨਹੀਂ ਜਾਨਾ ਕਲ
ਆਹ ਮਹੀਨੇ ਚ ਕੌਣ ਹਾਰਦਾ ਬਰਸਾਤ ਚ ਕੌਣ ਕਣ ਚਾਰਦਾ ਵਾ ਬਹੁਤ ਖਾਰਾ ਪਾ ਸਾਡੇ ਘਰ ਹੁਣ ਸਾਡੇ ਘਰ ਪਾਣੀ ਦੀ ਬਹੁਤ ਦਿੱਕਤ ਆ ਹੁਣ ਸਾਨੂੰ ਥੋੜ੍ਹਾ ਬਹੁਤ ਮੇਨਟੇਨ ਕਰਕੇ ਚੱਲਣਾ ਪੈਂਦਾ ਹੁਣ ਅਸੀਂ ਸਿੱਧਾ ਚਾੜਾਂਗੇ ਹਾਂ ਅਕਟੂਬਰ ਨਵੰਬਰ ਚ
ਤੇ ਸਾਵਣ ਚ ਤੇ ਸਭ ਚਾਗਦੇ ਆ ਨਾ
ਸਾਵਣ ਚ ਸਭ ਚਾੜਦੇ ਆ ਲੇਕਿਨ ਅਸੀਂ ਆ ਕੁੱਛ ਮਹੀਨੇ ਪਹਿਲਾਂ ਹੀ ਇੱਥੇ ਆਏ ਹਾਂ ਤੇ ਸਾਨੂੰੜ ਅਸੀਂ ਸਾਫ਼ ਕਰਕੇ ਹੀ ਆਏ ਸੀ ਹੋਰ ਅਸੀਂ ਵਿੱਚ ਵਿੱਚ ਸਾਫ਼ ਕੀਤਾ ਵੀ ਆ ਪੱਖੇ ਸਾਫ ਕਰਨੇ ਘਰ ਸਾਫ ਕਰਨੇ ਆ ਕੁਛ ਦਿਨ ਪਹਿਲੇ ਮੈਂ ਪੂਰਾ ਘਰ ਸਾਫ਼ ਕੀਤਾ ਵਾ ਥੜਾ ਥੋੜਾ ਅਤੇ ਇਸ ਲਈ ਚਾੜਨ ਦੀ ਨਈ ਜ਼ਰੂਰਤ ਹੈ
ਹਾਂ ਈ ਜ ਤ ਸਾਫ਼ ਸੁਥ
ਥੋੜੀ ਥੋੜੀ ਸਫ਼ਾਈ ਸਫ਼ਾਈ ਹੈਗੀ ਆ ਘਰ ਚ ਗੰਦਾ-ਗੁੰਦਾ ਵਾ ਤੇ ਕਰਦੇ ਰਹਿੰਦੇ ਆ
ਤੇ ਚਾਹ-ਚੂ ਛੁਪੀ ਲੀ ਕਿ ਨਹੀਂ
ਨਹੀਂ ਹੁਣ ਊਠੁਂਗੀ ਬਣਾਉਂਗੀ। ਮੈਨੂੰ ਤਾਂ ਲੱਗਦਾ ਮੈਨੂੰ ਆਂਟੀਆਂ ਤੋਂ ਕੋਈ ਪ੍ਰੋਬਲਮ ਹੀ ਆ। ਥੋੜ੍ਹਾ ਜਿਹਾ ਵੀ ਖਾ ਕੇ ਅਜੀਭ-ਅਜੀਬ ਜਿਹਾ ਲੱਗਣ ਲੱਗ ਜਾਂਦਾ ਫੇਰ
ਤੇ ਕਿਉਂ ਤੂੰ ਤੇ ਮਤਲਬ ਤੂੰ ਤੇ ਬੋਲਿਆ ਨਾ ਕਿ ਮਤਲਬ ਆਂਡੇ ਦੀ ਗੋਲੀ ਕਰਕੇ ਖਾਂਦੀ ਆ ਤੇ ਫੇਰ ਦਿੱਕਤ ਨਹੀਂ ਹੁੰਦੀ ਹੈ
ਹਾਂ ਬੋਲਿਆ ਲੇਕਿਨ ਮੈਨੂੰ ਲੱਗਣ ਡ ਹੁਣ ਮੈਂ ਦੁਬਾਰਾ ਟ੍ਰਰਾਈ ਕਰੂੰਗੀ ਆਂਡੇ ਨੂੰ ਪੂਰਾ ਉਹਦੀ ਗੋਲੀ ਕੱਢ ਕੇ ਪੂਰਾ ਤੋ ਕੇ ਖਾ ਕੇ ਦੇਖੋ ਜੀ ਕੀ ਲੱਗਦਾ ਵਾ
ਤੇ ਅੱਜ ਵੀ ਤੇ ਮੰਮੀ ਦੱਸਣ ਡ ਕਿ ਤੂੰ ਕੇ ਖਾਧਾ ਵਾ
ਕਰਕੇ ਖਾਧਾ ਲੇਿਨ ਅੱਧਾ ਇੱਕ ਅ ਥੋੜਾ ਧੋਤਾ ਹੀ ਥੋੜਾ ਨਹੀਂ ਧੋਤਾ ਹੀ
ਮੈਨੂੰ ਲੱਗਦਾ ਨਹੀਂ ਪਚਣ ਡਿਆ ਰਹਿਣ ਦੇ ਨਾ ਆਖਾ ਉਹਦੇ ਜਗ੍ਹਾ ਫਲ ਖਾ ਤਾਂ ਮੰਗਾ ਕੇ
ਲੱਗਦਾ ਆਂਟੀ ਨੂੰਛ ਦਿੱਕਤ ਹੁੰਦੀ ਆਂਟੀ ਸਹੀ
ਹ ਚਥ
ਤਾਂ ਗੋਲੀ ਨਾਲ ਇਸ਼ੂ ਹੁੰਦਾ ਵਾ ਨਾ ਆਂਡੇ ਦਾ ਨਹੀਂ ਨਾ
ਹਾਂ ਮੇਰੇ ਹਿਸਾਬ ਨਾਲ ਤਾਂ ਇਹੀ ਹੈ ਗੋਲੀ ਨਾ ਸੁੂ ਹੁੰਦਾਾ ਵ ਲ ਕੇ ਅਗਰ ਬਾਰ-ਬਾਰ ਫਿਰ ਵੀ ਖਾ- ਮਤਲਬ ਖਾਣ ਦੇ ਬਾਦ ਵੀ ਅਗਰ ਬਾਰ-ਬਾਰ ਦਰਦ ਉੱਠਣ ਦੀਆ ਪੇਟ ਚ ਤੇਦਾ ਮਤਲਬ ਨਹੀਂ ਭਜ ਰਿਹਾ ਵਾ
ਹੂੰ ਸਹੀ ਬੋਲਿਆ ਨਹੀਂ ਖਾਉਂਗੀ ਹੁਣ।
ਹੂੰ ਅੱਛਾ ਦ ਦੱਸਾਂਦੀ ਕੀ ਸੀ ਮੰਮੀ ਕੀ ਉਹਨਾਂ ਦਾ ਮੁੰਡਾ ਹੋਇਆ ਤੁਹਾਡੇ ਉੱਥੇ। ਇਹ ਜਿਹੜੀ ਬੁੱਢੀ ਸੀ। ਕਿਨੀ ਖੋਸ ਹੋਈ ਹੋਣੀ ਨਾ
ਹੂੰ ਚੰਗਾ ਲੱਗਦਾ ਵਾ ਸੁਣਨ ਚੇ
ਹਾਂ।
ਉਹਨਾਂ ਨੂੰ ਇੰਤਜ਼ਾਰ ਵੀ ਤਾਂ ਕਿੰਨਾ ਹੀ। ਨਹੀਂ ਹੁੰਦਾ ਤੇ ਉਹਨਾਂ ਨੂੰ ਬਹੁਤ ਰੌਣਾ ਆਉਣਾ ਹੈ ਬਹੁਤ ਦੁੱਖ ਲੱਗਣਾ।
ਸਹੀ ਗੱਲ ਆ ਚੰਗਾ ਤੇ ਚੰਗਾ ਬ ਡਾਕਟਰ ਕਿ ਕਹਿੰਦਾ ਡਾ ਦੱਸਦੇ ਆ ਕਿ ਵੇਖੋ ਭਾਈ ਤੁਹਾਡਾ ਮੁੰਡਾ ਹੋ ਨਹੀਂ
ਠੀਕ ਹੋ‌ਣਾ-
ਸਾਡੇ ਤੇ ਘਰਾਂ ਚ ਸਭ ਦੀਆਂ ਕੁੜੀਆਂ ਈ ਆ। ਹਾਂ ਨਹੀਂ ਆ ਬਟ ਫਿਰ ਵੀ ਹੋ ਤਾਂ ਹੋਏ ਤਾਂ ਚੰਗਾ ਲੱਗਦਾ ਵਾ ਇੱਕ-ਅੱਧਾ ਕਰ ਤੇ ਕੋਈ ਸਕਦਾ ਨੀ ਤੇ ਮਿੱਠੇ ਉਥੇ ਨੀ ਦਿੱਤੇ ਉਹਨਾ ਨੇ ਫੇਰ
ਊਹ ਤੇ ਬੰਦਾ ਫੋਨ ਤੇ ਮੈਂ ਸੁਣਿਆ ਕਹਿਣ ਡਿਆ ਸੀ ਕਿਸੇ ਨੂੰ ਅਹ ਕਿ ਬਹੁਤ ਖੁਸ਼ ਆ ਪਾਪਾ ਆਪਾਂ ਵੀ ਬਹੁਤ ਖੁਸ਼ ਆ ਮਿਠਾਈ-ਮਿਠਾਈ ਲਿਆਵਾਂਗੇ।
ਹਾਂ।
ਹਾਂ ਮੈਂ ਉਹਦੇ ਭਰਾ ਨੂੰ ਬੰਦੇ ਦੇ ਭਰਾ ਨੂੰ ਗੱਲ ਕਰਦੇ ਹੋਏ ਸੁਣਿਆ ਸੀ ਉਹ ਸਿੜੀਆਂ ਤੋਂ ਨਾ ਗੱਲ ਕਰਦਾ ਹੋਇਆ ਚੱੜ ਪਿਆ ਹੀ।
ਅੱਛਾ ਫੋਨ ਤੇ ਗੱਲ ਕਰ ਰਿਹਾ ਹੀ।
ਹਮ ਕਿ ਬਹੁਤ ਖੁਸ਼ ਆ ਵੰਡੋਗੇ ਮਿੱਠੇ ਘਰ-ਘੁਰ ਆਓਗੇ ਲੱਗਦਾ ਸੀ।
ਹਾਂ ਖੁਸ਼ੀ ਤੇ ਲੱਗਦੀ‌ ਏ ਯਾਂ ਨਹੀਂ
ਇਹ ਥੋੜੀ ਹਲੇ ਤੇ ਉਹ ਹੋਸਪਿਟੱਲ ਚ ਏ ਹੈ ਪਿੱਛੋਂ-ਪਿੱਛੋਂ ਕੀ ਵੰਡਦੇ ਘਰ-ਘੁਰ ਆ ਜਾਂਦੇ ਤਦ ਲੋਕ ਵੰਡਦੇ ਆ ਖੁਸ਼ੀ ਨਾਲ
ਵਿਚਾਰੇ ਨੇ ਜਗਾੜ ਵੀ ਤੇ ਕਿੰਨੀ ਮੁਸ਼ਕਲ ਨਾ ਕੀਤਾ ਪੈਹੇ ਫਿਰ ਵੀ ਕਰਵਾ ਲਿਆ ਉਹਨੇ ਪ੍ਰਾਈਵੇਟ
ਹੂੰ ਮ ਕਿੰਨੇ ਖਰਚਾ ਹੋਏ ਹੋਗੇ ਉਹਦੇ ਪੈਸੇ ਚਾਲੀ ਤੀਹ ਚਾਲੀ ਤਾਂ ਲੱਗ ਹੀ ਗਏ ਹੋਣਗੇ
ਹਾਂ ਤੀਹ ਚਾਲੀ ਪੰਤਾਲੀ ਤੇ ਲੱਗਿਆ ਹੀ ਹੋਣਾ ਵਾ ਕਿ ਤਰਾ ਵਿਚਾਰਾ ਕਰੂ ਪਨ ਕਿ ਮੁਸ਼ਕਿਲ ਹੈ ਕਰਨਾ
ਨਹੀਂ ਜਾਣ ਨੂੰ ਡਰ ਲੱਗਦਾ ਫਿਰ ਕੀ ਕਰ ਸਕਦਾ?
ਲੇਕਿਨ ਥੋੜਾ ਜਿਆ ਅਗਰ ਨਹੀਂ ਆ ਪੈਹੇ ਤੇ ਫਿਰ ਵੇਖਣਾ- ਸੋਚਣਾ ਹੀ। ਚਾਹੀਦਾ ਸੀਂ ਇਹਨੂੰ ਵੀ ਨਹੀਂ
ਹੂੰ ਚੱਲ ਉਹ ਉਹਨਾਂ ਦੀ ਮਰਜ਼ੀ ਉਹਨਾਂ ਨੇ- ਕਰ ਹੀ ਲਿਆ ਹੋਊਗਾ ਪੱ ਪ ਕਰਕੇ ਅਸੀਂ ਕਿਸੇ ਨੇ ਕੀ ਕਹਿ ਸਕਦੇ? ਜਦ, ਜਦ ਪੈਹੇ ਉਹਨਾਂ ਨੇ ਦੇਣੇ ਸਭ ਉਹਨਾਂ ਨੇ ਕਰਨਾ ਤੇ ਫਿਰ ਕੋਈ
ਕਿ ਥੋੜੀ ਓਹਦੇ ਮਾਂ ਨੇ ਥੋੜੇ ਓਦੇ ਭਰਾ ਨੇ ਥੋੜੀ ਓਦੀ ਭੈਣ
ਕਿੰਨੇ ਦਿਨ ਤੋਂ ਤਦਾ ਮਤਲਬ ਕੰਮ ਕਰ ਤੇ ਨੀ ਜਾਣ ਡੇ ਕਹਿ ਹੀ ਸਕਦਾ ਬੰਦਾ ਚੱਲ ਆ
ਹ ਤੁਸੀਂ ਜਾਣਾ ਫਿਰ ਬੱਚਾ ਵੇਖਣ ਕੇ ਨਹੀਂ
ਵੇਖਾਂਗੇ ਉਹਦੀ ਤਾਂ ਖੁਦ ਛੁੱਟੀ ਹੋ ਜਾਣੀ ਇੱਕ ਦਿਨ ਦੇ ਬਾਅਦਾਂ ਕੀਚੇ ਚ ਜਾਣਾ ਕੀ ਪਤਾ ਚੰਗਾ ਸਮਝੂਗੇ ਨਹੀਂ ਸਮਝੂਗੇ ਜਾਣਾ
ਹਾਂ ਇਹ ਵੀ ਤੇ ਚੀਜ਼ ਆ ਲੋਕੀ ਚੰਗਾ ਨੀ ਚਗਾ ਨਾ ਸੋਚੇ ਵੀ ਕਿ ਅਸੀਂ ਬੋਲਿਆ ਨੀ ਆ ਕਿਉਂ ਆ ਗਏ ਹਾਂ ਕਿਚਾਇ ਤੇ ਇਨਸਾਨ ਬੋਲਦਾ ਵ ਤੁਸੀਂ ਜਾਣਾ ਹੋਗਾ ਤੇ ਤੁਸੀਂ ਵੀ ਵੇਖ ਲਿਓ ਤੇ ਕਰ ਲ ਨਾਲੇ ਉਹ ਕਰ ਹੀ ਆ
ਠੀਕ ਹੈ
ਹਾਂ ਨਾਲੇ ਘੀ ਆਉਗੀ ਉਹ ਵੀ ਆਉਣਾ ਵੈਂ
ਇਸ ਲਈ ਕੀ ਜਾਣਾ ਇੱਕ ਦਿਨ ਬਾਦ ਤੇ ਆ ਹੀ ਜਾਣਾ ਵੇਖਣਾ ਹੀ ਆ
ਹਮ ਸਹੀਕ ਆ ਹੁਣ ਸ਼ਾਮ ਨੂੰ ਕਿੱਥੇ ਜਾਣ ਦੀ ਪਲੈਨਿੰਗ ਹੈ
ਕਿਤੇ ਨਹੀਂੀ ਅੱਜ ਕੱਲ ਅਸੀਂ ਕਿਤੇ ਨਹੀਂ ਜਾਂਦੇ ਬਸ ਅੰਦਰ ਹੀ ਅੰਦਰ ਅੰਦਰ
ਬੁੱਢੀ ਘਰ
ਅੱਛਾ
ਕੀ ਆ ਕੀ ਕਰਨ ਕਰਨਾ ਔਨਲਾਈਨ ਕਰਨ ਜਾਣਾ ਆ ਕੀ ਫੋਰਮ ਦੀ ਫੋਟੋ ਖਿੱਚਣ ਜਾਣਾ ਆ ਦੇਣ ਜਾਣਾ ਵਾ
ਫਾਰਮ ਦੇ ਫੋਟੋ ਚਾਹੀਦੇ ਆ ਕਦੇ ਔਨਲਾਈਨ ਫੋਮ ਭਰ ਆਊਗਾ ਤੇ ਉਹਦੇ ਫੋਮ ਮ ਲਾਈਕ ਜਾਣਾ
ਉਹ ਪ੍ਰੇਮ ਆਇਆ ਸੀ ਨੀ ਕਹਿੰਦਾ ਕਿ ਮੈਨੂੰ ਰਿੀਟਰਨ ਚ ਵੀ ਇੱਕ ਫੋਾਰਮ ਦਿੱਤਾ ਸੀ ਉਹਨੇ
ਉਹਦਾ ਤੇ ਨੰਬਰ ਵੀ ਨੀ ਹੈਗਾ ਕਿਉਂ ਕੋਈ ਫੋਨ ਕਰਕੇ ਪੁੱਛ ਸਕੀ ਕਿ ਤੂੰ ਕਿਹੜੇ ਵਹੜੇ ਘਰ ਚ ਮਿਲੂਗੀ ਕਰ
ਕਹਿੰਦੀ ਕਿ ਨੰਬਰ ਨਾਕੇ ਕਰਨਾ ਫੋਰਮ ਜਮਾ ਕਰਦੇ ਨਾ ਬਸ ਹੋ ਗਿਆ ਮੈਨੂੰ ਵੀ ਚੇਤਾ ਨੀ ਰਿਹਾ ਬੋਲਣ ਦਾ ਕਿ ਫੋਟੋਟੋ
ਖਿੱਚ ਲੈਂਦੇ ਤੇ ਇੰਨੀ ਪ੍ਰੋਬਲਮ ਹੀ ਨੀ ਥੋੜੀ ਸੀਿ ਮ ਕੰਮ ਹੋ ਜਾਣਾ ਹੈ
ਦੰਦਾਂ ਚ ਦਰਦ ਪੈਰਾਂ ਚ ਦਰਦ ਸਭ ਜਗ੍ਹਾ ਚ ਤੇ ਦਰਦਾਾਂ ਹਾਂ ਮੇਰੀਆਂ
ਮੈਂ ਤੇ ਕਹਿਣ ਡ ਆਾਂ ਹੁਣ ਉਮਰ ਹੋ ਕੀ ਆ
ਹਾਂ ਨਖੁਨ ਜ ਇਨੀ ਦਰ ਤੇ ਉਮਰ ਦਾ ਨਖੁੰਨ ਦਾ ਕੀਕ
ਉਹ ਮਰ ਹੋਜੁਗੀ ਤੇ ਹਰ ਜਗ੍ਹਾ ਦਰਦਾਂ ਉੱਠਣੀਆਂ ਵਾ ਜਿੱਥੇ ਜਿੱਥੇ ਨਹੀਂ ਦਰਦਾਂ ਉੱਥੇ
ਕੀ ਬੋਲਦੇ ਉਹ ਕੁੜੀ ਆਉਂਦੀ ਆ ਨਿੱਕੀ ਜਿਹੀ ਨਿਆਣੀ ਉਹਨੂੰ ਕਹੀਦਾ ਵਾ ਕੀ ਪੈਰਦਾ ਪੈਲਾਂ ਚ ਕੱਢਦੇ ਤੇ ਉਹ ਵੀ ਨੀ ਕੱਢ ਕੇ ਦਿੰਦੀ ਆ
ਬੋਲਿਆ ਤੇ ਸੀ ਤੈਨੂੰ ਤੇ ਤਰੀਕਾ ਕ ਦੱਸੇ ਕਿ ਗਰਮ ਕਰਕੇ ਤੇਲ ਪਾਾਨ ਨਾ ਖੁੁੰਨਚੇ ਤਾਂ ਠੀਕ ਹੋ ਜੂਗਾ ਤੈਨੂੰ ਕਿਹਾ ਆਖ ਚ ਆਖ ਚ ਠੰਡਾ ਪਾਣੀ ਦੀ ਬਲਿੰ ਘਰ ਠੰਡੇ ਪਾਣੀ ਚ ਆਖਾ ਪਾ ਕੇ ਤੂੰ ਨੀ ਕੀਤਾ ਤੂੰ ਕੁੱਝ ਜਦੋਂ ਕਰਦੀ ਨੀ ਹੈ ਤੇ ਕਿੱਦਾਂ ਕੀਕਣਾ ਫਿਰਰਾ ਉਹਦਾ
ਨਹੀਂ ਸੋਚਣ ਦੀ ਤੇਲ ਹੀ ਨੀ ਆ ਕਣ ਤੇ ਕਿੱਥੋਂ ਪਾਵਾਂ ਇਸ ਲਈ ਤੇ ਨਹੀਂ ਪਾਇਆ ਗੱਲ ਤੇ ਸਾਰੀ ਆ ਕਿ ਤੇਲ ਨੀ ਆ ਤੇ ਸਰਸੋਂ ਤੇਲ ਕਿੱਥੇ ਆ ਖਜੇ ਅਸੀਂ ਫੈ ਨ ਤੇਲ ਖਾਣ ਡ ਆ ਇਸ ਲਈ
ਅੱਛਾ
ਤੇ ਸਾਰੇ ਹੁਣ ਤੁਸੀਂ ਪੈਨ ਤੇਲ ਗਰਮ ਕਰਕੇ ਪਾ ਲਾ ਕੀ
ਨਹੀਂ ਤਾਂ ਕੋਈ ਹੋਰ ਉਪਾਅ ਦੇ ਕੁਝ ਹੋਰ
ਜਾਂ ਫਿਰ ਸੋਚ ਰਹੀ ਹਾਂ ਪਾਣੀ ਚ ਇੱਕ ਘੰਟਾ ਪੈਰ ਗੋ ਕੇ ਛੱਡ ਦਿੰਦੀ ਆ ਇੱਕ ਡੇਢ ਘੰਟਾ
ਨਮਕ ਵਾਲੇ ਪਾਣੀ 'ਚ ਸੁਸਮ ਪਾਣੀ ਹੁੰਦਾ ਨਾ ਉਹਦੇ ਵਿੱਚ ਡੁੱਬੋ ਕੇਛਡ
ਤੇ ਫੇਰ ਸ਼ਾਇਦ ਜਿਹਦਾ ਨਫਨ ਪੂਰੇ ਚੰਗੀ ਤਰ੍ਹਾਂ ਭਿੱਜਜੂਕੇ ਤੇ ਫੇਰ ਜਿੰਨਾ ਵੀ ਅੰਦਰ ਵਾ ਲੇਕ ਮੈਂ ਇੱਕ ਵਾਰੀ ਤੇ ਕੱਟ ਲੂਗੀ ਅੰਦਰ ਦੇ ਫੇਿਰ ਉਹ ਦੁਬਾਰਾ ਉਤਰੇ ਹੀ ਉੱਗ ਜਾਣੇ ਅੰਦਰ ਤੱਕ ਜਾ ਕੇ
ਦੱਸਣ ਦੀਆ ਕੀ ਜਦੋਂ ਪੈਰ ਦੇ ਨੇਰ ਨੂੰ ਫੇਿਰ ਉਓਦਾਂ ਮੈਨੇਜ ਕਰਨਾ ਪੈਂਦਾ ਵਾ ਜਿੱਦਾਂ ਜਿੱਦਾਂ ਲੱਗੇ ਨਾ ਉੱਗਣ ਲੱਗੇ ਉਹਨੂੰ ਉਹਨੂੰ ਬਾਹਰ ਨਾ ਟਾਂਦੇ ਰਹਿਣਾ ਚਾਹੀਦਾ ਵਾ ਤਾਂ ਕਿ ਉਹ ਅੰਦਰ ਵਾਹ ਨਾ ਜਾਵੇ ਉਹਸ਼ੇ ਬਾਹਰ ਨੂੰ ਜਾ
ਦਿਮਾਗ ਨਹੀਂੀ ਸੀ ਮੈਂ ਤੇ ਪੈਰਾਂ ਦੀ ਮੀਲ ਜਦੀ ਕੱਟਦੀ ਨੀ ਆ ਜਦੋਂ ਵੱਧ ਜਾਂ ਤੇ ਦਰਦ ਹੁੰਦੀ ਉਦੋਂ ਕੱਟਦੀ ਤੇ ਕੀ ਹੋ ਗਿਆ ਵਾ ਨਾ ਉਹ ਤਾਂਹੀਓ ਅੰਦਰ ਦੇ ਅੰਦਰ ਅੰਦਰ ਅੰਦਰ ਬਹੁਤ ਜਿਆਦਾ ਵੱਧ ਗਏ ਆ
ਨਹੀਂ ਤੈਨੂੰ ਛੇਦ ਦੇਣੀ ਪੈਂਦੀ ਹੈ ਮੇਰੇ ਵੀ ਪਹਿਲਾਂ ਓਦਾਂ ਹੁੰਦੇ ਸੀ ਲੇਕਿਨ ਹੁਣ ਮੇਰੇ ਚੌਰਸ 'ਚ ਥੋੜ੍ਹੇ ਚੱਲ ਜਾਂਦੇ ਆ ਪੈਰ ਮਦੇ ਚੋੌਰਸ ਵਾਲੀ ੇਧਾਂ ਅਤੇ ਚੌਰਸੇ ਬਾਅਦ
ਮੇਨ ਚੀਜ਼ ਨੇਲ ਜਿੱਥੇ ਸਟਾਰਟ ਹੁੰਦਾ ਹੈ ਨਾ ਸਟਾਰਟ ਸਟਾਰਟਿੰਗ ਪੈਰ ਤੋਂ ਲੱਖਣ ਤੋਂ ਉਂਗਲੀਆਂ ਤੋਂ ਉਹਦੀਆਂ ਹੀ ਚੜਾ ਚ ਡਰ ਪ ਆ ਤੇ ਉਹਨ ਉਹੂੰ ਅੱਗੋਂ ਕੱਟੋਗੇ ਤੇ ਫੇਰ ਤਾਂ ਪੂਰਾ ਨਖੁਨ ਲੱਥ ਜਾਣਾ
ਸੁੱਪ ਚਲਿਆ ਕਿਤੇ ਤੁਹਾਡਾ
ਨਹੀਂ ਉਹ ਕਿੱਥੇ ਚਲਿਆ ਹੁਣ ਮੈ ਨਹੀਂ ਜਾਣਾ ਉਹ ਕੋਈ ਹੋਰ ਜਾ ਰਿਹਾ ਆ
ਆਹ ਹਾਂ ਲੱਗਦਾ ਪੁਾਹਣੇ ਚੱਲੇ ਕੀ
ਹਾਂ ਮੇਰੇ ਜੀਜੂ ਆ ਉਹ ਚੱਲੇ ਆ
ਸਿੱਥਰ
ਕਿਤੇ ਗਏ ਆ
ਦਾਖਾਣ ਗ ਹੁਣ ਪੱਕਾ
ਪਤਾ ਨੀ ਕਿਧਰ ਚੱਲਿਆ ਚੱਲ ਆ ਬੱਚਾ ਵੀ ਰੋਣ ਲੱਗ ਗਿਆ ਹੁਣ ਲੱਗਦਾ ਦਾ ਮੰਨ ਆ ਕਿ ਮੈਂ ਵੀ ਕੁੱਛ ਖਾਵਾਂ ਪੀਵਾਂ ਬਹੁਤ ਦੇਰ ਤੱਕ ਖੇਡਿਆ ਨਾ ਚੁੱਲ੍ਹੇ ਚ ਲੇਟਿਆ ਇੱਧਰ ਉੱਧਰ ਖੇਡਿਆ
ਹਾਂ ਅਜ ਤੇ ਮੈਂ ਵੀ ਬਹੁਤ ਕਾਮ ਕੀਤਾ ਨਾ ਤੇ ਨਾਲੇ ਟਾਈਮ ਹੀ ਨਹੀਂੀ ਲੱਗਿਆ ਅੱਜ ਜ਼ਿਆਦਾ
ਇੱਕ ਤਾਂ ਮੇਰਾ ਨੱਕ ਨਾ ਨੱਕ ਦੀ ਬੜੀ ਦਿੱਕਤ ਆ ਹਰ ਚੀਜ਼ ਛੇਕ ਜਿਹੀ ਆ ਰਹੀ ਸੀ
ਸ਼ਕਾਰ ਇਹ ਸ਼ਕਲਾ
ਆਓ ਕਿਤੇ ਛੇਕੀ ਲਉਗੀ ਨਾ ਛੇਕ ਰੁਗੀ ਨਾ ਵਿੱਚ ਚੱਲੀ ਹਾਂ ਜ਼ਿਆਦਾ ਟੈਮ ਜ਼ਿਆਦਾ ਟੈਮ ਹੋ ਚੱਲੇ ਹੁਣ ਮੈਂ ਹੁਣ ਮੈਂ ਚਾਹ ਬਣਾਉਂ
ਸਾੜੀ ਦੀ ਤਲੀਆਂ ਲੈ ਕੇ ਰੱਖ ਜੇ ਵੜ ਹਲਕਾ
ਇੰਡਕਸ਼ਨ ਚ ਚਾਹ ਬਣਾਉਣ ਚ ਵੀ ਬਹੁਤ ਦਿੱਕਤ ਆ
ਕਿਉਂ ਦਿੱਕਤ ਆ
ਬਹੁਤ ਦੇਰ ਲੱਗਦੀ ਬੜੀ
ਬਹੁਤ ਬੱਚਾ ਚਲਾ ਰਿਹਾ ਤੁਹਾਡੇ ਉੱਥੇ
ਹਾਂ ਦੱਸਿਆ
ਤੇ ਮਾਂ ਨੂੰ ਛੱਡ ਦੋ ਕੇ ਮਾਂ ਦੇ ਲੱਗੇਨ ਚੱਲ ਠੀਕ ਹੈ ਫੇਿਰ ਬੱਚਾ ਬੁੱਚਾ ਚੁੱਪ ਕਰ ਆ ਲੋੋ ਤੁਸੀਂ ਹਨਾ ਫਿਰ ਮੈਂ ਫੋਨ ਕਰੋਗੀ ਬਾਅਦ ਚ ਆਰਾਮ ਨਾਲ ਕਰੋਂਗੀ